ਚਾਲ ਜੀ।
ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ।
ਹਾਂਜੀ ਵਧੀਆ ਤੁਸੀਂ ਦੱਸੋ।
ਹਾਂਜੀ, ਹੋਰ ਕੀ ਕਰ ਰਹੇ ਸੀ।
ਬਸ ਕੁਛ ਨੀ ਮੈਂ ਤਾਂ ਵਿਹਲੀ ਬੈਠੀ ਸੀ। ਸਵੇਰੇ ਸਵੇਰੇ ਅੱਜ ਤੇ ਐਤਵਾਰ ਸੀ ਨਾ।
ਅੱਛਾ ਜੀ ਅੱਛਾ-ਅੱਛਾ ਤੁਹਾਡਾ ਫੇਰੇਟ ਫੂਡ ਕਿਹੜਾ
ਮੇਰਾ ਫੇਵਰੇਟ ਫੂਡ ਤਾਂ ਡੋਸਾ ਹੀ ਕਿਉਂ ਤੁਸੀਂ ਅੱਜ ਮੈਨੂੰ ਬੁਲਾ ਰਹੇ ਹੋ ਕਿ ਘਰ ਡੋਸਾ ਬਣਾ ਕੇ
ਨਹੀਂ, ਨਹੀਂ ਮੈਂ ਵੈਸੇ ਪੁੱਛ ਰਹੀ ਹਾਂ ਬਣਾ ਲਾਂਗੇ ਜੀ। ਵੈਸੇ ਨਾ ਮੈਨੂੰ ਆਉਂਦਾ ਨੀ ਨਾ ਬਣਾਉਣਾ।
ਅੱਛਾ, ਅੱਛਾ ਨਹੀਂ ਘਰ ਤਾਂ ਹਾਂਜੀ। ਬੜਾ ਸਵਾਦ ਬਣਦਾ ਘਰ ਇਕਦਮ ਟੇਸਟੀ ਬਣਦਾ ਹਾਂਜੀ। ਉਹੀ ਜਿਵੇ ਉਹੀ ਜਿਵੇਂ ਤੁਹਾਨੂੰ ਸਾਂਬਰ ਤੇ ਬਣਾਣਾ ਆਂਦਾ ਹੀ ਹੋਣਾ ਵਾ ਤੁਹਾਨੂੰ
ਹਾਂਜੀ, ਨਹੀਂ ਮੈਂ ਕਦੀ ਬਣਾਇਆ ਨੀ ਨਾ ਟਰਾਈ।
ਅੱਛਾ, ਨਹੀਂ ਹਾਂਜੀ। ਨਹੀਂ ਮੈਂ ਨਾ ਪਹਿਲਾਂ ਸਾਂਬਰ ਬਣਾਂਦੀ ਸੀ ਹਰ ਹਰ ਦੀ ਦਾਲ ਦਾ। ਹੁਣ ਮੈਂ ਨਾ ਇੱਕ ਨਵੀਂ ਰੈਸਿਪੀ ਵੇਖੀ ਮੂੰਹ ਦੀ ਦਾਲ ਦਾ ਸੋਬਰ ਬਣਦਾ ਵਾਂ ਬੜਾ ਸਵਾਦ ਹੁੰਦਾ ਵ ਜਿਵੇਂ। ਆਪਾਂ ਸਾਂਬਰ ਬਣਾਉਂਦੇ ਆ ਹਾਂਜੀ ਜਿਵੇਂ ਆਪਾਂ ਸਾਂਬਰ ਬਣਾਉਦੇ ਹਾਂ ਦਾਲ ਵਿੱਚ ਉਹਦੇ ਚ ਸਬਜ਼ੀਆਂ ਪਾ ਦੋ ਸਾਰੀਆਂ ਫਿਰ ਉਹਨੂੰ ਸੀਟੀਆਂ ਲਵਾ ਲੋ। ਫੇਰ ਉਹਦਾ ਇਮਲੀ ਵਾਲਾ ਤੜਕਾ ਲਾ ਲੋ
ਅੱਛਾ। ਤੇ ਮੂੰ ਹਾਂਜੀ ਮੂੰਗੀ ਦੀ ਦਾਲ ਵਾਸਤੇ ਸਹੀ ਬਣਦੀ ਐ।
ਹਾਂਜੀ, ਹਾਂਜੀ ਬਿਲਕੁ ਸੇਮ ਟੇਸਟ ਆਉਂਦਾ ਜਿਹੜਾ ਸਾਂਬਰ ਦਾ ਹੁੰਦਾ ਨਾ। ਦਾਲ ਦਾ ਉਹੀ ਟੇਸਟ ਆਂਦਾ।
ਅੱਛਾ। ਕੋਈ ਨੀ ਸੋਰੀ ਹੁਣ ਟ੍ਰਾਈ ਕਰਾਂਗੇ ਮੂੰਗੀ ਦੀ ਦਾਲ ਦੀ।
ਹਾਂਜੀ। ਨਹੀਂ ਮੈਂ ਨਾ ਕਿਸੇ ਕੋ ਸਿੱਖਿਆ ਸੀ ਤੋਂ ਬੜਾ ਸੁਆਹ ਮੈਨੂੰ ਵੀ ਨੀ ਪਤਾ ਸੀ ਪਹਿਲੇ ਮੂੰਗ ਦੀ ਦਾਲ ਦਾ ਬਣਦਾ ਵੈ ਤੇ ਹੁਣ ਮੈਨੂੰ ਪਤਾ ਲੱਗਿਆ ਨਾ ਤਾਂ। ਤੂੰਜੀ ਬਣਾਦੀ ਆ ਬੜਾ ਸਵਾਦ ਬਣਦਾ।
ਅੱਛਾ ਜੀ। ਹੋਰ, ਹੋਰ ਕੀ ਪਸੰਦ ਐ।
ਬਸ ਕੁੱਛ ਨ ਬੈਠੇ ਦੇ ਸੀਗੇ।
ਅੱਛਾ। ਮੋਮੋਸ ਵਗੈਰਾ ਬਣਾਣੇ ਆ ਅਸੀਂ।
ਅੱਛਾ, ਹਾਂ ਸਹੀ ਘਰ ਤੇ ਬਣਾ ਲੋ ਮੋਮਸ ਬਾਹਰ ਦੇ ਤੁਹਾਨ ਤੇ ਪਤਾ ਹੀ
ਹਾਂਜੀ, ਹਾਂਜੀ ਬਹੁਤ ਬਹੁਤ ਬੱਚੇ ਵੀ ਖਾਂਦੇ ਨੇ ਪਸੰਦ ਮੋਮੋਸ ਹੈਗੇ ਨੇ ਉਹਨਾਂ ਨੂੰ ਵੀ ਜ਼ਿਆਦਾ ਹੀ।
ਅੱਛਾ ਤੇ ਤੁਹਾਨੂੰ ਵੀ ਤੁਹਾਨੂੰ ਕੀ ਪਸੰਦ ਏ ਤੁਹਾਨੂੰ ਕੀ ਪਸੰਦ
ਬ ਹੁਣ ਤਾਂ ਪਸੰਦ ਬੱਚਿਆਂ ਨਾਲ ਹੀ ਹੁੰਦਾ ਨਾ ਜੋ ਬੱਚੇ ਖਾਣ, ਹਨਾ ਤਾਂ ਕੜੀ ਚਾਵਲ ਵੀ ਮੇਰੇ ਬੜੇ ਫੇਵਰੇਟ ਨੇ ਵੈਸੇ ਤੇ।
ਹਾਂ, ਉਹ ਤਾਂ ਬੜੀ ਸਵਾਦ ਲੱਗਦੀ ਐ ਖੱਟੀ, ਖੱਟੀ ਕੜੀ ਹੋਵੇ ਤੇ ਨਾਲ ਚੌਲ ਹੋਣ।
ਹਾਂਜੀ ਹਾਂਜੀ ਬਣਾ ਲੈਂਦੇ ਹੋ ਕੜੀ ਤੁਸੀਂ ਵੀ
ਹਾਂਜੀ।
ਅੱਛਾ ਜੀ ਹੋਰ,
ਮੈਂ ਤਾਂ ਕੱਲ ਹੀ ਕੜੀ ਬਣਾਈ ਸੀ। ਬੜੀ ਸਵਾਦ ਬਣਨੀ ਸੀ।
ਅੱਛਾ ਕਿਵੇ ਆਪਣਾ ਲੱਸੀ ਘਰ ਦੀ ਕੱਢੀ ਸੀ ਆ ਤੁਸੀਂ ਆਪ ਨੂੰ ਲੈ ਕੇ
ਨਹੀਂ, ਨਹੀਂ ਘਰ ਦੀ ਤਾਂ ਤੁਹਾਨੂੰ ਪਤਾ ਫਿਰ ਇੰਨੀ ਖੱਟੀ ਨੀ ਹੁੰਦੀ ਬਜ਼ਾਰੋਂ ਹੀ ਮੰਗਵਾ ਲਦੀ ਸੀ ਮੈਂ।
ਹਾਂਜੀ, ਹਾਂਜੀ ਦੇਖੋ ਕੜੀ ਖੱਟੀ ਹੋਏ ਤਾਂ ਹੀ ਅੱਛਾ ਲੱਗਦਾ।
ਹਾਂ ਹਾਂ, ਦਈ ਦੀ ਬਣਾਓ ਓ ਤਾਂ ਉਹ ਸਵਾਦ ਨੀ ਆਂਦਾ ਮਤਲਬ ਬੜੀ ਸ ਉਹ ਹੁੰਦਾ ਨਹੀਂ ਖੱਟੀ ਨੀ ਹੁੰਦੀ ਦਹੀਂ ਵਾਲੀ।
ਹਾਂਜੀ, ਹਾਂਜੀ ਓਹੀ ਸਿੰਪਲ ਹੀ ਪਾਣੀ ਹੁੰਦਾ ਨਾ।
ਹਾਂ।
ਹਾਂ ਹਾਂ, ਹੋਰ ਕੀ ਕੀ ਬਣਾ ਲੈਂਦੇ ਹੋ।
ਮੈਂ ਸਾਰੀ ਸਬਜ਼ੀਆਂ ਹੀ ਬਣਾ ਲੈਂਦੀ ਹਾਂ ਬਸ ਮੈਨੂੰ ਹੀ ਨੋਨ ਵੈਜ ਵਗੈਰਾ ਹੀ ਨਹੀਂ ਬਣਾਣਾ ਆਂਦਾ ਤਾਂ ਹਾਂਜੀ ਤੁਸੀਂ ਬਣਾ ਲੈਂਦੇ ਹੋ ਨੋਨ ਵੈਜ
ਹਾਂਜੀ ਹਾਂਜੀ ਬਣਾ ਲੈਂਦੇ
ਅੱਛਾ ਮੈਨੂੰ ਵੀ ਦੱਸ ਨਾ ਕਦੀ ਮੈਂ ਵੀ ਬਣਾ ਕੇ ਵੇਖਾਂਗੀ ਸਾਡੇ ਖਾਂਦੇ ਆ ਨੋਨ ਵੈਜ ਬਜ਼ਾਰੋਂ ਹੀ ਲਿਆਣਾ ਪੈਂਦਾ ਵ ਬਣਾਣਾ ਈ ਨੀ ਆਂਦਾ ਮੈਨੂੰ
ਜਾ ਉਹਦੇ ਵਾਰਾ ਹੀ ਨਹੀਂ ਖਾਂਦਾ।
ਹਾਂ ਉਹ ਤਾਂ ਹੈਗਾ ਹੀ ਫੇਰ ਲੈ ਕੇ ਤੇ ਆਣਾ ਹੀ ਪੈਂਦਾ ਤੁਹਾਨੂੰ ਪਤਾ ਹੈ ਨਾ ਮੈਨੂੰ ਆਂਦਾ ਨੀ ਬਣਾਣਾ
ਮਜਬੂਰੀ ਚ ਬੰਦਾ ਖਾ ਹੀ ਲੈਂਦਾ ਬਾਹਰ ਦਾ।
ਹਾਂ ਹਾਂਜੀ ਹਾਂਜੀ ਇਹ ਤਾਂ ਹੈ।
ਹੂੰ ਤੇ ਤੁਸੀਂ ਮੈਨੂੰ ਰੈਸਪੀ ਦੱਸਣਾ ਨੋਨ ਵੈਜ।
ਹਾਂਜੀ ਹੁਣ ਦੱਸੋ ਜੀ।
ਹਾਂਜੀ-ਹਾਂਜੀ।
ਹਾਂਜੀ ਆਪਣਾ ਲੈ ਆਓ ਵੈਸੇ ਆਪਣਾ ਨੋਨ ਵੈਜ ਲੈ ਲਓ। ਉਸ ਤੋਂ ਬਾਅਦ ਧੋ ਧਾ ਕੇ ਇਹਨੂੰ ਨਾ ਧੋ ਕੇ ਨਾ ਸਿਰਕਾ ਵਗੈਰਾ ਪਾ ਕੇ ਧੋ ਲਓ।
ਸਿਰਕਾ ਪਾ ਕੇ ਧੋਂਦੇ ਹੋ?
ਹਾਂਜੀ-ਹਾਂਜੀ ਉਹ ਉੱਪਰੋਂ ਨਾ ਸਾਰਾ ਲਿਆ ਜਾਂਦਾ ਐ।
ਅੱਛਾ।
ਥੋੜ੍ਹੀ ਦੇਰ ਸਿਰਕਾ ਪਾ ਕੇ ਰੱਖ ਦਿੰਦੇ ਹੋ। ਫ਼ਿਰ ਅੱਛੀ ਤਰ੍ਹਾਂ ਉਹ ਨੂੰ ਧੋ ਧਾ ਕੇ ਰੱਖ ਦੋ। ਫਿਰ ਜਿਹੜਾ ਤੁਸੀਂ ਬਣਾਉਣਾ ਆ ਬਟਰ ਜੋ ਵੀ ਹਨਾ। ਮੈਂ ਜਿਆਦਾਤਰ ਬਟਰ ਹੀ ਬਣਾਉਂਦੀ ਹਾਂ।
ਅੱਛਾ ਤੇ ਜਿਵੇਂ ਆਹ ਤੁਸੀਂ ਕਹਿ ਰਹੇ ਹੋ ਸਿਰਕਾ ਪਾ ਕੇ ਰੱਖ ਦਿਉ ਮਤਲਬ ਸਿਰਕੇ ਦਾ ਕੋਈ ਟੇਸਟ ਵਗੈਰਾ ਤੇ ਨਹੀਂ ਆਉਂਦਾ।
ਨਾ ਨਾ ਨਾ ਬਿਲਕੁਲ ਵੀ ਨਹੀਂ ਫਿਰ ਬਾਅਦ ਧੋਣਾ ਨਾ ਅੱਛੀ ਤਰ੍ਹਾਂ। ਨਾ ਨਾ ਕੁਛ ਵੀ ਨਹੀਂ ਸਗੋਂ ਸਮੈਲ ਹੱਟ ਜਾਂਦੀ ਜਿਹੜੀ ਹੁੰਦੀ ਹੈ ਨਾ ਉਹਦੇ ਚ ਥੋੜੀ ਬਹੁਤੀ। ਉਹ ਹਟ ਜਾਂਦੀ ਆ ਹਾਂਜੀ ਉਹਦੇ ਵਾਸਤੇ ਫਿਰ ਆਪਣਾ ਮੱਖਣ ਲਈ ਦਾ ਜੀ ਅਮੂਲ ਦਾ ਲੈਲੋ ਜਿਹੜਾ ਮਰਜੀ ਤੁਸੀਂ ਯੂਜ ਜਿਹੜਾ ਹੀ ਕਰਦੇ ਹੋ ਨਾ ਉਹ ਥੋੜਾ ਜਿਹਾ ਡਾਲ ਲੋੋ। ਫਰਾਈ ਪੈਨ ਜਾਂ ਕੜਾਹੀ ਚ ਕਿਸੇ ਚ ਵੀ ਪਿਆਜ ਕੱਟ ਲੋ ਲੰਬੇ-ਲੰਬੇ ਮਿਰਚਾਂ ਲਸਣ ਕੱਟ ਲੋੋ ਜੀ। ਟਮਾਟਰ ਵੀ ਕੱਟ ਕੇ ਰੱਖ ਲੋ ਲੰਬੇ ਲੰਬੇ ਤੇ ਕਾਜੂ ਥੋੜੇ ਜਿਹੇ ਸੇ ਦੋ।
ਅੱਗੇ ਟਮਾਟਰ ਪਿਆਜ ਜਿਹੜੇ ਨੇ ਇਹਨੂੰ ਕੱਦੂ ਕਸ ਹੀ ਕਰਨਾ ਲੰਬੇ ਲੰਬੇ ਕੱਟੇ ਹੁੰਦੇ ਨੇ।
ਕੱਟਣੇ ਤੇ ਜੇ ਕਾਜੂ ਵੀ ਸੇ ਦੋ। ਦਸ ਬਾਰਾਂ ਕਾਜੂ ਦੋ ਦਾਣੇ ਤੁਸੀਂ ਨਾ ਅੱਛੀ ਤਰ੍ਹਾਂ ਥੋੜ੍ਹੀ ਦੇਰ। ਫਿਰ ਉਹ ਬਟਰ ਜਿਹੜਾ ਪਾਇਆ ਉਹਦੇ ਵਿੱਚ ਜੀਰਾ ਵਗੈਰਾ ਜੋ ਵੀ ਤੁਸੀਂ ਪਾਉਣਾ ਹੈ ਗਰਮ ਮਸਾਲੇ। ਪਾ ਕੇ ਸਾਬਤ ਉਸ ਤੋਂ ਬਾਅਦ ਪਿਆਜ ਵਗੈਰਾ ਅੱਛੀ ਤਰ੍ਹਾਂ ਭੁੰਨ ਲਉ। ਥੋੜੇ-ਥੋੜੇ ਆਪਣਾ ਲਾਲ-ਲਾਲ ਹੋ ਜਾਣਗੇ ਨਾ ਪਿਆਜ ਕਲਰ ਚੇਂਜ ਹੋ ਜਏਗਾ ਉਹਦਾ ਉਸ ਤੋਂ ਬਾਅਦ ਟਮਾ ਟਮਾਟਰ ਪਾ ਦੋ ਹਲਦੀ ਮਿਰਚ ਨਮਕ ਜੋ ਤੁਸੀਂ ਪਾਉਣਾ ਐ। ਜਿਵੇਂ ਜਿੰਨਾ ਤੁਹਾਡੀ ਸਬਜ਼ੀ ਅੰਦਾਜ਼ੇ ਨਾਲ ਪਾ ਲਉ ਨਾ। ਫਿਰ ਉਸ ਤੋਂ ਬਾਅਦ ਕਾਜੂ ਵਿੱਚ ਪਾ ਕੇ ਅੱਛੀ ਤਰ੍ਹਾਂ ਭੁਨ ਲਉ। ਉਹ ਮਸਾਲਾ ਥੋੜਾ ਜਿਹਾ ਠੰਢਾ ਹੋ ਜਾਏਗਾ। ਉਹਨੂੰ ਫਿਰ ਆਪਣਾ ਮਿਕਸੀ ਚ ਗ੍ਰੈਂਡ ਕਰ ਲਉ। ਹਾਂਜੀ-ਹਾਂਜੀ ਗ੍ਰੈਂਡ ਕਰਕੇ ਰੱਖ ਲਉ। ਫਿਰ ਆਪਣਾ ਚਿਕਨ ਦਹੀਂ ਵਗੈਰਾ ਡਾਲ ਲਉ। ਦਹੀਂ ਥੋੜ੍ਹੀ ਜਿਹੀ ਕਲਰ ਡਾ ਲਉ ਗੋਲਡ ਕਲਰ ਆਉਂਦਾ ਨਾ ਰੈੱਡ ਕਲਰ ਉਹ ਪਾ ਕੇ ਅਦਰਕ ਲਸਣ ਦੀ ਪੇਸਟ ਪਾ ਲਉ। ਹੁਣ ਹਲਕੀ ਜਾਂ ਤੇ ਅਹ ਮੱਖਣ ਪਾ ਕੇ ਨਾ ਕੜਾਹੀ ਚ ਥੋੜੇ ਜਿਹੇ ਨਾ ਉਹਦੇ ਚ ਭੁੰਨ ਲੈਣਾ। ਥੋੜਾ ਗੱਲ ਜਾਏ ਚਿਕਨ ਥੋੜਾ ਬਹੁਤਾ ਗੱਲ਼ ਜਾਏ। ਉਸ ਤੋਂ ਬਾਅਦ ਉਹ ਮਸਲਿਆਂ ਨੂੰ ਫਿਰ ਬਟਰ ਦੇ ਵਿੱਚ ਫਰਾਈ ਕਰਨਾ ਐ ਜਿਹੜਾ ਅਸੀਂ ਪੀਸਿਆ ਸੀਗਾ।
ਅੱਛਾ ਦੁਬਾਰਾ ਸ ਫਰਾਈ ਕਰਨੇ।
ਹਾਂਜੀ-ਹਾਂਜੀ ਅੱਛੀ ਤਰ੍ਹਾਂ ਉਹਨੂੰ ਫਰਾਈ ਕਰ ਦੋਗੇ ਉਸ ਤੋਂ ਬਾਅਦ ਚਿਕਨ ਪਾ ਕੇ ਪਾਣੀ ਪਾ ਕੇ ਪੰਜ ਦਸ ਮਿੰਟ ਲਈ ਰੱਖ ਲਓ। ਕਿਉਂਕਿ ਇੱਦਾਂ ਥੋੜਾ ਗਲ ਹੀ ਜਾਂਦਾ ਉਹਦੇ ਚ। ਉੱਪਰ ਢੱਕਣ ਕਰਦੋ ਪੰਜ ਦੱਸ ਮਿੰਟ ਬਾਅਦ ਆਪਣਾ ਕਸਤੂਰੀ ਮੇਥੀ ਧਨੀਆ ਜੋ ਤੁਸੀਂ ਉੱਪਰ ਪਾਉਣਾ ਐ। ਪਾ ਕੇ ਹੋਰ ਕਰੀਮ ਬਣਾ ਲਓ ਮਲਾਈ ਦੀ ਬਜ਼ਾਰੀ ਲੈ ਲਉ।
ਅੱਛਾ।
ਕਰੀਮ ਉਹਦੇ ਉੱਤੇ ਥੋੜੀ ਜਿਹੀ ਹਲਕੀ ਜਿਹੀ ਪਾ ਦੋ ਬਹੁਤ ਅੱਛਾ ਸਵਾਦ ਟੇਸਟ ਆ ਜਾਂਦਾ।
ਵਧੀਆ ਮੈਂ ਵੀ ਟਰਾਏ ਕਰਕੇ ਵੇਖਾਂਗੀ ਕਿਸੀ ਦਿਨ।
ਹਾਂਜੀ ਹਾਂਜੀ ਆਸਾਨ ਹੀ ਹੈ ਕੋਈ ਇੰਨਾ ਮੁਸ਼ਕਿਲ ਹੈ ਹੀ ਨਹੀਂ।
ਅੱਛਾ ਤੇ ਅੱਛਾ ਜੀ ਤੇ ਤੁਹਾਡੇ ਬੱਚੇ ਖਾ ਲੈਂਦੇ ਨੇ ਚਿਕਨ?
ਹਾਂਜੀ ਖਾ ਲੈਂਦੇ ਜੀ।
ਨਹੀਂ ਸਾਡੇ ਘਰ ਬੱਚੇ ਤਾਂ ਕੋਈ ਨੀ ਖਾਂਦੇ ਬਸ ਇਹੋ ਹੈਗੇ ਨੇ ਵੱਡੇ ਵੱਡੇ ਖਾ ਲੈਂਦੇ ਨੇ।
ਅੱਛਾ ਜੀ ਹਾਂ ਜਦੋਦੋਂ ਖਾ ਲੈਂਦੇ ਫਿਰ ਚੂੜੀ ਤੋਂ ਮਰਨਾ ਨਈ ਫਿਰ
ਹਮ ਨਹੀ ਸਹੀ ਗੱਲ ਹੈ ਹਾਂਜੀ। ਅੱਜ ਕੱਲ੍ਹ ਤਾਂ ਵੈਸੇ ਸਾਰੇ ਹੀ ਖਾਾਂਦੇ ਨੇ ਜ਼ਿਆਦਾਤਰ ਲੋਕ।
ਦੇਖੋ ਆਪਣਾ ਮਨ ਹੈਗਾ ਜੀ।
ਹਾਂਜੀ।
ਜਿਦਾ ਮਨ ਜਿਵੇਂ ਕਰਦਾ ਉਵੇਂ ਖਲੇਂਦੇ ਜਿਸਦਾ ਮਨ ਨਹੀਂ ਵੀ ਕਰਦਾ ਨਹੀਂ ਖਾਂਦੇ।
ਸਹੀ ਗੱਲ ਹੈ।
ਹਮ। ਹੋਰ ਜੀ ਬਸ ਹੋਰ ਅੱਜ ਕੀ ਬਣਾ ਰਹੇ ਹੋ।
ਅੱਜ ਅਸੀਂ ਸੋਚ ਰਹੇ ਹਾਂ ਕੁਛ ਵਧੀਆ ਬਣਾ ਲਈ ਕਿਉਂਕਿ ਅੱਜ ਸੰਡੇ ਹੈਗਾ। ਤੁਹਾਹੂੰ ਪਤਾ ਹੀ ਸੰਡੇ ਦੇ ਵਿੱਚ ਕੋਈ ਨੋਰਮਲ ਬੰਦਾ ਖਾਂਦਾ ਨੀ ਹੈਗਾ ਸੋਕਦੇ ਲਈ ਵਧੀਆ ਹੀ ਖਾ ਲੋ।
ਛੁੱਟੀ ਹੈਗੀ। ਸਾਰਿਆਂ ਦੀ ਗੱਲ
ਹਮ ਹਮ। ਹੋ ਆਲੂ ਦੇ ਪਰਾਂਠੇ ਤੁਹਾਨੂੰ ਪਤਾ ਸਾਰੇ ਦੇ ਹੀ ਫੇਵਰੇਟ ਹੁੰਦੇ ਨੇ ਮੈਂ ਸੋਚ ਰਹੀ ਸੀ ਅਜੇ ਤਾਂ ਸੋਹ ਰਹੇ ਨੇ ਕਿ ਆਲੂਆਲੇ ਪਰਾਂਠੇ ਬਣਾ ਲਵਾਂ ਨਾਸ਼ਤੇ ਦੇ ਵਿੱਚ।
ਹਾਂਜੀ ਉਹ ਵੀ ਬਹੁਤ ਅੱਛਾ
ਹਮ ਤੇ ਨਾਲ ਫਿਰ ਅੰਬ ਦਾ ਜੂਸ ਹੀ ਬਣਾ ਲਾਂਗੇ।
ਅੱਛਾ ਉਹਵੇ ਬਨਾਉਂਦੇ ਜੀ ਅੰਬ ਦਾ ਜੂਸ
ਅਬ ਦਾ ਜੂਸ ਮਿਕਸੀ ਦੇ ਵਿੱਚ ਮਤਲਬ ਕਿ ਅੰਬ ਨੂੰ ਸਾਰਾ ਪਹਿਲੇ ਛੇਲ ਲਓ। ਫੇਰ ਮਿਕਸੀ ਦੇ ਵਿੱਚ ਉਹਨੂੰ ਉਹ ਕਰ ਲਉ ਮਿਕਸਰ ਫਿਰ ਦੱਧ ਪਾ ਦਉ ਖੰਡ ਪਾ ਦੋ ਥੋੜ੍ਹਾ ਜਿਹਾ ਪਾਣੀ ਪਾਣਾ ਮਰਜੀ ਇਹ ਠੰਡਾ ਪਾਉਣਾ ਲੇਕਿਨ ਫੇਰ ਉਹਨੂੰ ਹਾਂਜੀ ਫੇਿਰ ਉਹਨੂੰ ਗ੍ਰਿੰਡੇਰ ਕਰ ਲੋ ਤੇ ਬਰਫ ਬੁਰਫ ਪਾ ਕੇ ਫਿਰ ਇੱਕ ਵਾਰ ਹੋਰ ਮਿਕਸੀ ਚਲਾ ਲੋੋ। ਫਿਰ ਥੋੜਾ ਦੇਰ ਰੱਖ ਦੋ ਫਿਰ ਉਹਨੂੰ ਪੀ ਲੋੋ।
ਠੀਕ ਤੁਸੀਂ ਕਦੀ ਆਮ ਪੰਨਾ ਵੀ ਬਣਾਇਆ।
ਨਹੀਂ ਨਹੀਂ ਮੈਂ ਤਾਂ ਕਦੀ ਟਰਾਈ ਨਹੀਂ ਕੀਤਾ।
ਅੱਛਾ ਜੀ।
ਪੀਤਾ ਜਰੂਰ ਬੜਾ ਸਵਾਦ ਹੁੰਦਾ ਵੇ ਹਾਂਜੀ ਬਹੁਤ ਸਵਾਦ ਤੇ ਵਾਇਸਹਿ ਏ ਫਿਰ ਤਹਾਨੂੰ ਪਤਾ ਨਾ ਅੱਜ ਕੱਲ ਲੂ ਚੱਲਦੀ ਫਿਰ ਉਹਦੇ ਤੋਂ ਹੀ ਬਚਾਉਂਦਾ ਏ। ਹਾਂਜੀ ਤੇ ਤੁਸੀਂ ਕਿਹਦੇ ਚ ਬਣਾਉਂਦੇ ਹੋ।
ਮੈਂ ਇੱਕ ਵਾਰੀ ਬਣਾਇਆ ਸੀ ਜੇ ਜਿਹੜੇ ਅੰਬ ਆਉਂਦੇ ਨਾ ਕੱਚੇ ਅੰਬੀਆਂ ਜਿਆਂ ਉਹ ਲਿਆ ਕੇ ਨਾ ਮੈਂ ਕੁੱਕਰੇ ਚ ਇੱਕ ਦੋ ਸੀਿਟੀ ਦਵਾ ਲਈ ਸੀ। ਅੰਬ ਨੂੰ ਉਹਦੇ ਉੱਪਰ ਉਹ ਛਿੱਲਕੇ ਉਤਾਰ ਕੇ ਨਾ ਸਾਰੇ ਜਿਹੜਾ ਗੁੱਦਾ ਉਹਦਾ ਨਿਕਾਲ ਕੇ ਗਿਟਕ ਅਲੱਗ ਕਰਕੇ ਉਹ ਜਿਹੜਾ ਗੁੱਦਾ ਸੀਂ ਉਹਨੂੰ ਮਿਕਸੀ ਦੇ ਵਿੱਚ ਗ੍ਰੈਂਡ ਕਰਨਾ ਹੈ ਪਹਿਲੇ ਤੇ ਦੇਖੋ ਓਹ ਪਾਲੋ। ਤੁਸੀਂ ਜੀਰਾ ਅਹ ਕਾਲਾ ਨਮਕ ਵਗੈਰਾ ਸਭ ਕੁਛ ਵਿੱਚ ਹੀ ਪਾ ਕੇ ਨਾ
ਮਿਕਸੀ ਚ ਹੀ ਪਾਲੋ ਸਾਰਾ ਕੁਛ।
ਹਾਂਜੀ ਹਾਂਜੀ ਬਿਲਕੁਲ ਜੀਰਾ ਥੋੜਾ ਹਲਕਾ ਜਾ ਭੁਨ ਲੋ ਥੋੜੀ ਜੀ ਵਾਸ਼ਨਾ ਅੱਛੀ ਆ ਜਾਂਦੀ ਹੈ।
ਹਾਂਜੀ।
ਹਾਂਜੀ ਉਹ ਹੋਰ ਕੀ ਪੈਂਦਾ ਹੈ, ਕਾਲਾ ਨਮਕ ਨਮਕ ਹੋ ਗਿਆ।
ਹਾਂਜੀ
ਤੇ ਪੁਦੀਨੇ ਦੇ ਪੱਤੇ ਧੋ ਕੇ ਉਹ ਪਾਲੋ।
ਹਮ
ਓਨੂੰ ਅੱਛੀ ਤਰ੍ਹਾਂ ਗ੍ਰੈਂਡ ਕਰਕੇ ਨਾ ਕਿਸੇ ਡੱਬੇ ਚ ਪਾ ਕੇ ਰੱਖਦੋ। ਤੁਸੀਂ ਉਹ ਜਦੋਂ ਵੀ ਤੁਸੀਂ ਪੀਨਾ ਆਪਣਾ ਗਿਲਾਸ ਵਿੱਚ ਪਾਨੀ ਠੰਡਾ ਲਓ ਬਰਫ਼ ਪਾਓ।
ਅੱਛਾ ਭਲਾ ਕਿ ਐਈ ਹੁੰਦਾ ਕਿ ਜਿੰਨਾ ਤੁਸੀਂ ਪੀਨਾ ਵੀ ਓਨਾ ਹੀ ਯੂਜ ਕਰ ਲੋ।
ਹਾਂਜੀ- ਹਾਂਜੀ
ਅੱਛਾ ਤੇ ਅਸੀਂ ਮੜਕਿ ਰੱਖ ਵੀ ਸਕਦੇ ਹਾਂ ਇੱਕ ਦੋ ਦਿਨਾਂ ਲਈ
ਹਾਂਜੀ- ਹਾਂਜੀ ਜੇ ਤੁਸੀਂ ਜ਼ਿਆਦਾ ਟਾਈਮ ਰੱਖਣੇ ਹੈ ਥੋੜ੍ਹਾ ਜਿਹਾ ਨਾ ਇੱਕ ਅੱਧਾ ਉਬਾਲਾ ਦੁਵਾ ਲੋ। ਮਿਕਸੀ 'ਚ ਗ੍ਰੈਂਡ ਕਰਨ ਤੋਂ ਬਾਅਦ ਹਾਂਜੀ। ਉਹ ਫਿਰ ਜਲਦੀ ਖ਼ਰਾਬ ਨੀ ਹੁੰਦਾ ਕਾਫੀ ਟਾਈਮ ਚੱਲ ਜਾਂਦਾ।
ਨਹੀਂ ਤੁਸੀਂ ਤਾਂ ਬੜੀ ਵਧੀਆ ਰੈਸਿਪੀ ਦੱਸੀ ਮੈਂ ਵੀ ਇੰਝ ਕਰ ਲਾਂਗੀ ਫਿਰ ਸਾਡੇ ਘਰ ਸਾਰੇ ਬੜਾ ਪੀਂਦੇ ਨੇ ਬਜ਼ਾਰੋ ਪੀ ਆਂਦੇ ਨੇ ਫਿਰ ਤਾਨੂੰ ਪਤਾ ਹੀ ਹੈ ਘਰ ਬਣਾਨਾ ਨਹੀਂ ਆਂਦਾ।
ਪਰ ਘਰ ਦਾ ਦੇਖੋ ਸਾਫ- ਸਾਫ ਤਾਂ ਇਹਦਾ ਬੰਦਾ ਜੇ ਆਪਣੇ ਸਾਹਮਣੇ ਮੈਂ ਤਾਂ ਇਹੀ ਬਣਾ ਤਾ ਸੀ। ਹਾ ਹਾਂਜੀ- ਹਾਂਜੀ ਬਿਲਕੁਲ ਕੋਈ ਇੰਨੀ ਮੁਸ਼ਕਿਲ ਹੈ ਨੀ ਜੀ ਪੰਜ ਮਿੰਟ ਲੱਗਦੇ ਨੇ ਦਸ ਮਿੰਟ ਜਿਆਦਾ-ਜਿਆਦਾ ਜੇ ਜ਼ਿਆਦਾ ਬਣਾਣੀ ਹੈ ਤਾਂ ਤੁਸੀਂ ਕੜਾਈ 'ਚ ਥੋੜਾ ਜਾ ਉਬਾਲ ਕੇ ਰੱਖ ਲੋ ਨਹੀਂ ਤਾਂ ਥੋੜੀ ਵੈਸੇ ਟੇਸਟ ਲਈ ਪਹਿਲੇ ਥੋੜੀ ਹਾਂਜੀ ਟੈਸਟ ਲਈ ਪਹਿਲੇ ਥੋੜ੍ਹੀ ਜਿਹੀ ਬਣਾ ਲੋ ਹਾਂਜੀ। ਆਪਣਾ ਕਿਸੇ ਕੱਚ ਦੇ ਭਾਂਡੇ
ਹੂੰ ਨਹੀਂ ਮੈਂ ਅੱਜ ਟਰਾਈ ਕਰਾਂਗੀ ਤੁਸੀ ਦੱਸਿਆ ਨਾ ਅੱਜ ਬਣਾ ਕੇ
ਹਾਂਜੀ- ਹਾਂਜੀ ਬਣਾਣਾ ਜੀ ਜਰੂਰ ਚੀਨੀ ਵਗੈਰਾ ਵੀ ਪਾਣੀ ਨੇ ਜੀ ਨਾਲ
ਹਾਂਜੀ ਔਰ ਆਣਾ ਘਰ ਫਿਰ ਤੁਸੀਂ ਚੱਕਰ ਲਾਣਾ ਘਰ
ਹਾਂਜੀ- ਹਾਂਜੀ ਆਵਾਂਗੇ ਜੀ ਤੁਸੀਂ ਆਉਣਾ ਜੀ।
ਹਾਂਜੀ ਆਵਾਂਗੇ ਜਦੋਂ ਵਿਹਲੀ ਹੋਵਾਂਗੀ ਨਾ ਫਿਰ ਤਾਂ ਹੀ ਆਵਾਂਗੇ ਤੁਹਾਨੂੰ ਪਤਾ ਬੱਚੇ ਦੇ ਸਕੂਲ ਖੁੱਲ ਗਏ।
ਬਿਲਕੁਲ ਜੀ ਹੁਣ ਟਾਈਮ ਹੀ ਨਹੀਂ ਹੁੰਦਾ ਜੀ ਕਦੇ ਟਿਊਸ਼ਨ ਕਦੇ ਚਲੋ ਜੀ ਹੁਣ ਠੀਕ- ਠੀਕ ਜੀ ਸਤਿ ਸ਼੍ਰੀ ਅਕਾਲ।